ਹਾਂਜੀ ਹੋਰ ਕੀ ਹਾਲ ਜੇ।
ਹਾਂਜੀ -ਹਾਂਜੀ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚਾਲ।
ਵਧੀਆ -ਵਧੀਆ
ਹੋਰ ਕੀ ਕਰ ਰਹੇ ਸੀ।
ਕੁਛ ਨੀ ਬਸ ਟੀ ਵੀ ਦੇਖ ਰਿਹਾ ਸੀ ਮੈਂ ਕਿਹਾ ਫੋਨ ਕਰ ਲੀ ਅੱਜ
ਕੀ ਗੱਲ ਟੀ ਵੀ ਤੇ ਕੀ ਫਿਲਮ ਦੇਖਦੇ ਸੀ ਕਿ
ਨਹੀਂ ਉਹ- ਉਹ ਨਾ ਲਾਈਵ ਆ ਰਿਹਾ ਨਾ ਦਰਬਾਰ ਸਾਹਿਬ ਤੋਂ
ਅੱਛਾ-ਅੱਛਾ-ਅੱਛਾ-ਅੱਛਾ ਚਲੋ ਜੀ ਬਹੁਤ ਵਧੀਆ ਗੱਲ ਹੈ। ਜੀ ਬਹੁਤ ਵਧੀਆ ਮੈਂ ਵੀ ਬਸ ਹੁਣੇ ਬੈਠੀ ਸੀ ਚਾਹ ਪਾਣੀ ਪੀ ਕੇ ਮੈਂ ਕਿਹਾ ਚਲੋ। ਤੁਹਾਡੇ ਨਾਲ ਗੱਲ ਹੀ ਕਰ ਲੈਂਣੇ ਆਂ ਫੇਰ ਤੁਹਾਡਾ ਫੋਨ ਹੀ ਆ ਗਿਆ ਮੈਂ ਮੈਨੂੰ ਬੜੀ ਖੁਸ਼ੀ ਹੋਈ।
ਹਾਂਜੀ- ਹਾਂਜੀ ਵਧੀਆ ਮੈਂ ਵੀ ਸੋਚ ਮੈਂ ਕਿਹਾ। ਚਲੋ ਅਸੀਂ ਗੱਲ ਕਰ ਲੈਂਣੇ ਹਾਂ ਅਸੀਂ ਦੋਵਾਂ ਨੇ ਯਾਦ ਕਰ ਲਿਆ ਇੱਕ ਦੂਜੇ ਨੂੰ
ਹਾਂਜੀ ਤੁਹਾਨੂੰ ਪਤਾ ਵੀ ਹੈਗਾ ਹੁਣ ਕੀ ਕਹਿੰਦੇ ਇੱਕ ਦੋ ਮਹੀਨੇ ਬਾਅਦ ਰ ਖੜੀ ਆਉਣ ਲੱਗੀ ਹੈ ਹਨਾ।
ਹਾਂਜੀ- ਹਾਂਜੀ- ਹਾਂਜੀ
ਮੈਂ ਸੋਚ ਸੋਚ ਕੇ ਨਾ ਬੜਾ ਖੁਸ਼ ਹੋ ਰਹੀ ਸੀਗੀ ਕਿ ਜਦੋਂ ਤਿਉਹਾਰ ਆ ਜਾਂਦੇ ਨੇ। ਤੇ ਜੇ ਸਾਡੀ ਇੱਕ ਜਿਹੜੀ ਜ਼ਿੰਦਗੀ ਹੈ ਉਹਦੇ ਚ ਖੁਸ਼ੀਆਂ ਹੀ ਭਾਰ ਦਿੰਦੇ ਨੇ। ਜਿਵੇਂ ਜ਼ਿੰਦਗੀ ਸੁਨੀ ਮਤਲਬ ਸੁਨੀ ਮਤਲਬ ਸੁਨੀ ਤੇ ਨੀ ਕਹਿ ਸਕਦੇ ਜਿਵੇਂ ਜ਼ਿੰਦਗੀ ਚੱਲ ਤੇ ਰਹੀ ਹੁੰਦੀ। ਪਰ ਤਿਉਹਾਰ ਹੋਰ ਖੁਸ਼ੀਆਂ। ਭਰ ਦਿੰਦਾ ਆ ਸਾਡੀ ਜ਼ਿੰਦਗੀ ਚ ਹੈਨਾ। ਹੈਨਾ ਕਿ ਤਿਉਹਾਰਾਂ ਦਾ ਤੇ ਇੰਨਾ ਮਹੱਤਵ ਹੈ ਨਾ। ਸਾਡੀ ਜ਼ਿੰਦਗੀ ਚ ਮੈਂ ਤੁਹਾਨੂੰ ਕੀ ਦੱਸਾਂ ਹੈਨਾ ਸਾਡੇ ਦੇਸ਼ ਚ ਦੇਖਲੋ। ਤੁਸੀਂ ਕਿੰਨੇ ਕਿੰਨੇ ਤਿਉਹਾਰ ਸਾਡੇ ਦੇਸ਼ ਚ ਮਨਾਏ ਜਾਂਦੇ ਨੇ ਹੈਨਾ ਕਈ ਕਈ। ਅਹ ਲੋਕੀ ਕਿੰਨੇ ਕਿੰਨੇ ਸਾਰੇ ਤਿਉਹਾਰ ਮਨਾਉਂਦੇ ਨੇ ਮਤਲਬ ਕਿ ਸਾਡਾ। ਦੇਸ਼ ਇਹੋ ਜਿਹਾ ਦੇਸ਼ ਹੈ ਜਿਹਦੇ ਤੇ ਆਪਾਂ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਾਂ। ਭਾਵੇਂ ਉਹ ਕੋਈ ਵੀ ਜਾਤੀ ਦਾ ਬੰਦਾ ਹੋਏ ਪਰ ਆਪਾਂ ਤਿਉਹਾਰਾਂ ਨੂੰ ਮਿਲੇ। ਕੇ ਮਨਾਉਂਦੇ ਹਾਂ ਕਿਉਂਕਿ ਤਿਉਹਾਰ ਨਾ। ਏਕਤਾ ਦਾ ਮੈਨੂੰ ਲੱਗਦਾ ਏਕਤਾ ਦਾ ਹੀ ਉਹ ਉਹ ਦਿੰਦਾ ਹੈ ਹਨਾ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਹਾਂਜੀ ਤੁਹਾਨੂੰ ਕਿਹੜਾ ਤਿਉਹਾਰ ਸਭ ਤੋਂ ਵਧੀਆ ਲੱਗਦਾ।
ਹਾਂਜੀ ਹਾਂਜੀ ਇਹ ਸਭ ਜਿਹੜੇ ਧਰਮ ਬਣਾਏ ਇਹ ਲੋਕਾਂ ਨੇ ਆਪ ਬਣਾਏ ਹੋਏ ਆ ਬੰਦੇ ਸਾਰੇ ਇੱਕੋ ਹੀ ਹੈਗੇ।
ਹਾਂਜੀ ਹਾਂਜੀ ਰੱਬ ਦੇਖੋ ਰੱਬ ਤਾਂ ਇੱਕ ਹੀ ਹੈ ਉਹ ਨਾਮ ਅਲੱਗ ਅਲੱਗ ਦਿੱ। ਪਰ ਉਹ ਰੱਬ ਹੇਕ ਹੀ ਹੈ ਤੇ ਰੱਬ ਆਈ ਕਹਿੰਦਾ ਸਾਰ ਮੰਨ ਲਓ ਕਿਸੇ ਦਾ ਵੀ ਰੱਬ ਹੈ। ਕਿਸੇ ਵੀ ਧਰਮ ਦਾ ਰੱਬ ਹੈ ਉਹ ਏਹੀ ਕਹਿੰਦਾ। ਵੀ ਤੁਸੀਂ ਮਿਲ ਕੇ ਰਹਿਣਾ ਤਾਂ ਜਿੰਨੇ ਵੀ ਤਿਉਹਾਰ ਆ ਰਹੇ ਆ ਤੁਸੀਂ ਰਲ ਮਿਲ ਕੇ ਮਨਾਣੇ ਆ। ਤਾਂ ਮੈਨੂੰ ਤਾਂ ਨਾ ਜਿੰਨੇ ਵੀ ਤਿਉਹਾਰ ਹੁੰਦੇ ਨੇ ਮੈਨੂੰ ਬੜੇ ਹੀ ਚੰਗੇ ਲੱਗਦੇ। ਨੇ ਜਿਵੇਂ ਮੰਨਲਓ ਤੁਸੀਂ ਦੀਵਾਲੀ ਆ ਗਈ ਹੋਲੀ ਆ ਗਈ। ਹੁਣ ਸਾਡਾ ਜਿਵੇਂ ਰਕਸ਼ਾ ਬੰਧਨ ਆਉਣ ਲੱਗਿਆ ਹੈਨਾ ਦੁਸਹਿਰਾ ਆ ਗਿਆ ਤਾਂ। ਜਿਵੇਂ ਅ ਈਸਾਈਆਂ ਦਾ ਹੁੰਦਾ ਤੁਸੀਂ ਤੁਹਾਨੂੰ ਪਤਾ ਅ ਕ੍ਰਿਸਮਸ ਆ। ਨੇ ਠੀਕ ਆ। ਗੁਰਪੁਰਬ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈਨਾ ਵਿਸਾਖੀ ਹੋ ਗਈ ਮਤਲਬ। ਇੰਨੇ ਕੁ ਤਿਉਹਾਰ ਹੈ ਸਾਡੇ ਦੇਸ਼ ਚ। ਤਾਂ ਬਹੁਤ ਹੀ ਚੰਗਾ ਲੱਗਦਾ ਹੈ ਇਹਨਾਂ ਬਾਰੇ ਨਾ ਪੜ੍ਹ ਪੜ੍ਹ ਕੇ ਮੈਨੂੰ ਬੜੀ ਖੁਸ਼ੀ ਹੁੰਦੀ।
ਹਾਂਜੀ ਇਹ ਇਹ ਖ਼ੁਸ਼ੀਆਂ ਵਿੱਚ ਕੁਛ। ਮੈਨੂਅਲੀ ਭਰੀਆਂ ਜਾਂਦੀਆਂ ਕਿਉਂਕਿ ਦੇਖੋ ਜਿਹੜਾ ਵਿਸਾਖੀ ਦਾ ਤਿਉਹਾਰ ਹੈਗਾ ਜੀ ਇਹਦੇ ਇਸ ਵਾਲੇ ਦਿਨ। ਅਹ ਕਿਸਾਨਾਂ ਦੀ ਫਸਲ ਪੱਕ ਜਾਂਦੀ ਹੈ ਜੀ ਠੀਕ ਹੈ। ਉਹ ਕਟਾਈ ਦੀ ਖੁਸ਼ੀ ਵਿੱਚ। ਉਹਨਾਂ ਨੂੰ ਵੱਖਰੀ ਖੁਸ਼ੀ ਮਿਲਦੀ ਸਾਨੂੰ ਵੀ ਵੱਖਰੀ ਖੁਸ਼ੀ ਮਿਲਦੀ ਵੀ ਸਾਡਾ ਵੀ ਤਿਉਹਾਰ ਹੈ ਉਹਨਾਂ ਦਾ ਤਾਂ ਹੈਗਾ ਹੀ ਹੈਗਾ ਜੀ।
ਹਾਂਜੀ ਹਾਂਜੀ ਸਹੀ ਗੱਲ ਹੈ ਦੇਖੋ ਕਿਸਾਨਾਂ ਵਾਸਤੇ ਤਾਂ ਦੇਖੋ। ਕਿੰਨੀ ਖੁਸ਼ੀ ਦਾ ਹੁੰਦਾ ਹੈ ਉਸ ਦਿਨ ਉਹਨਾਂ ਦੀ ਜਿਹੜੀ ਮਿਹਨਤ ਹੁੰਦੀ ਹੈ। ਠੀਕ ਹੈ ਉਹਦੀ ਮਿਹਨਤ ਦਾ ਉਹਨਾਂ ਨੂੰ ਫਲ ਮਿਲਦਾ ਹੈ ਤੇ ਉਹ ਤੇ ਉਹਨਾਂ ਦਾ ਦੇਖੋ। ਪੂਰੇ ਤੁਸੀਂ ਮੰਨ ਲਓ ਛੇ ਸੱਤ ਮਹੀਨੇ ਦੀ ਮਿਹਨਤ ਦਾ ਹੀ ਤਿਉਹਾਰ ਮੰਨਿਆ ਗਿਆ ਹੈ।
ਹਾਂਜੀ ਹਾਂਜੀ ਇਹ ਤੇ ਹੈ ਛੇ ਸੱਤ ਮਹੀਨੇ ਦੀ। ਛੇ ਸੱਤ ਮਹੀਨੇ ਦੀ ਮਿਹਨਤ ਇੱਕ ਦਿਨ ਚ ਮੁੱਲ ਪੈਂਦਾ ਉਹਦਾ।
ਹਾਂਜੀ ਇੱਕ ਦਿਨ ਚ ਖ਼ੁਸ਼ੀਆਂ ਮਨਾਉਂਦੇ ਹੈ ਤੇ ਖੁਸ਼ੀਆਂ ਨਾਲ ਮਤਲਬ ਫੂਲ ਉੱਠਦੇ ਨੇ। ਤੇ ਮੈਨੂੰ ਲੱਗਦਾ ਜਿਹੜਾ ਹਰ ਤਿਉਹਾਰ ਹੈਗਾ ਨਾ ਉਹ ਮਤਲਬ। ਇੱਕ ਸਾਨੂੰ ਅਲੱਗ ਹੀ ਤੁਸੀਂ ਮੰਨੋਗੇ ਸੰਦੇਸ਼ ਦਿੰਦਾ ਰਿਹਾ ਜਿਵੇਂ ਮੰਨ ਲਓ। ਕਿ ਅ ਆਪਾਂ ਦੁਸਹਿਰਾ ਮਨਾ ਰਹੇ ਹਾਂ ਹੈਨਾ ਤਾਂ ਦੁਸਹਿਰਾ। ਤਿਉਹਾਰ ਸਾਨੂੰ ਕੀ ਕਹਿ ਰਿਹਾ ਕਿ ਜਿਹੜੀ ਬੁਰਾਈ ਹੈ ਬੁਰਾਈ ਤੇ ਅੱਛਾਈ ਦੀ ਜਿੱਤ ਹੋ ਰਹੀ ਹੈ ਹੈਨਾ ਤੇ ਸਾਡਾ ਰਕਸ਼ਾ ਬੰਧਨ ਦਾ ਤਿਉਹਾਰ ਹੈ ਜਿਵੇਂ ਉਹ ਤਿਉਹਾਰ ਸਾਨੂੰ ਕੀ ਦੱਸ ਰਿਹਾ ਕਿ ਆਪਾਂ ਭੈਣ ਭਰਾਵਾਂ ਨੇ। ਮਿਲ ਕੇ ਰਹਿਣਾ ਇਹਦੇ ਬਾਰੇ ਪ੍ਰੇਮ ਬਾਰੇ ਸਾਨੂੰ। ਪਿਆਰ ਬਾਰੇ ਦੱਸ ਰਿਹਾ ਤਾਂ ਮਤਲਬ ਹਰ ਤਿਉਹਾਰ ਮੈਨੂੰ ਲੱਗਦਾ ਕੋਈ ਨਾ ਕੋਈ ਸੰਦੇਸ਼ ਸਾਨੂੰ ਦਿੰਦਾ।
ਹਾਂਜੀ, ਹਰ ਕੋਈ ਦਿੰਦਾ ਜੀ ਦੀਵਾਲੀ ਵੀ ਇਹੋ ਹੀ ਜੇ।। ਦੀਵਾਲੀ ਦਾ ਵੀ ਤਿਉਹਾਰ ਐ ਹਾਂਜੀ।
ਦੀਵਾਲੀ ਤਾਂ ਦੇਖੋ ਸਾਨੂੰ ਆ ਸੰਦੇਸ਼ ਦਿੰਦੀ ਐ ਹਨਾ। ਕਿ ਜਿਵੇਂ ਅੰਧਕਾਰ ਹੋ ਰਿਹਾ ਸਾਡੀ ਜ਼ਿੰਦਗੀ ਚ ਤਾਂ ਸਾਡੀ ਜ਼ਿੰਦਗੀ ਚ। ' ਉਹ ਰੋਸ਼ਨੀ ਲੈ ਕੇ ਆਉਂਦੀ ਹੈ। ਉਹ ਅੰਧਕਾਰ ਨੂੰ ਦੂਰ ਕਰਦੀ ਹੈ ਤਾਂ ਜਿਹੜੀ ਬੁਰਾਈ ਹੈ ਬੁਰਾਈ ਤੇ ਸਾਨੂੰ ਅੱਛਾਈ ਸਿਖਾਉਂਦੀ ਹੈ ਕਿ ਆਪਾਂ ਅੱਛੇ ਕਰਮ ਕਰਨੇ ਹੈਗੇ। ਹਨਾ ਆਪਾਂ ਕਿਸੇ ਦਾ ਬੁਰਾ ਨੀ ਕਰਨਾ ਤਾਂ ਬਹੁਤ ਕੁਛ ਚੀ ਜਾਂ ਸਾਨੂੰ ਤਿਉਹਾਰਾਂ ਤੋਂ ਸਿੱਖਣ ਤੋਂ ਮਿਲਦੀ ਐ ਹਨਾ।
ਹਾਂਜੀ ਹਾਂਜੀ, ਬਹੁਤ। ਹੁਣ ਇਹ ਤਿਉਹਾਰ ਬਹੁਤ ਜ਼ਿਆਦਾ ਹੈਗੇ ਜਿੱਦਾਂ ਹੋਲੀ ਹੋ ਗਿਆ। ਠੀਕ ਐ ਦੁਸਹਿਰਾ ਆ ਗਿਆ ਦੀਵਾਲੀ ਆ ਗਈ ਲੋਹੜੀ।
ਬਹੁਤ ਜੀ ਬਹੁਤ ਤਿਉਹਾਰ ਨੇ ਹੋਲੀ ਦਾ ਅ ਹਾਂਜੀ ਕੀ ਕਹਿ ਰਹੇ ਸੀ।
ਅਸੀਂ ਨਾ ਪੰਜਾਬ ਤੇ ਲੋਹੜੀ ਦਾ ਤਿਉਹਾਰ ਮਨਾਦੇ ਪਤੰਗਾਂ ਨਾਲ ਪਤੰਗਾਂ ਉਡਾ-ਉਡਾ ਕੇ,
ਅੱਛਾ ਜੀ, ਬਹੁਤ ਵਧੀਆ, ਤਿਉਹਾਰ ਤੁਸੀਂ ਤਾਂ ਮਨਾਦੇ ਫਿਰ ਆਪਣੇ ਇੱਧਰ ਤਾਂ ਹੋਲੀ ਦਾ ਤਿਉਹਾਰ ਵੀ ਦੇਖ ਸਾਡੇ ਇੱਧਰ ਮਨਾਦੇ ਨਾ ਹੋਲੀ ਦਾ ਤਾਂ ਆਪਾਂ ਇੱਕ ਦੂਜੇ ਨੂੰ ਰੰਗ ਲਗਾਣਾ। ਠੀਕ ਆ ਤਾਂ ਸਿਰਫ ਆਪਾਂ ਰੰਗੋ ਰੰਗਾਂ ਵਾਲੀ ਹੋਲੀ ਨੀ ਖੇਲਦੇ ਹੁੰਦੇ। ਆਪਾਂ ਸਾਡੇ ਇੱਧਰ ਇੱਕ, ਮੰਦਿਰ ਹੈਗਾ, ਆਪਾਂ ਉੱਥੇ ਜਾਣਾ ਠੀਕ ਆ ਸਵੇਰੇ ਆਪਾਂ ਕੀ ਕਰਨਾ। ਫੇਰ ਆਪਾਂ ਨਹਾ ਧੋ ਲੈਣਾ ਠੀਕ ਆ ਨਹਾ ਧੋ ਮਤਲਬ, ਕਿ ਨਹਾ ਤੋਂ ਪਹਿਲਾਂ-ਪਹਿਲਾਂ। ਆਪਾਂ ਹੋਲੀ ਖੇਡਣੀ ਠੀਕ ਐ, ਹੋਲੀ ਖੇਡਣ ਤੋਂ ਬਾਅਦ ਆਪਾਂ ਕੀ ਕਰਨਾ ਮੰਦਿਰ ਜਾਣਾ। ਮੰਦਿਰ ਜਾ ਕੇ ਫਿਰ ਕੀ ਹੁੰਦਾ ਦਾ ਹੈਗਾ ਉੱਥੇ ਸਾਨੂੰ ਭਗਵਾਨ ਨਾਲ ਫੁੱਲਾਂ ਦੀ ਹੋਲੀ ਖੇਲਣ ਨੂੰ ਮਿਲਦੀ ਐ। ਤਾਂ ਮਤਲਬ ਕਿੰਨੀ ਕੁ ਮਤਲਬ ਖੁਸ਼ੀ ਮਿਲਦੀ ਐ ਨਾ, ਤਿਉਹਾਰਾਂ ਨਾਲ ਤੇ ਆਪਸ ਮੇਲ-ਜੋਲ ਵੀ ਵੱਧਦਾ।
ਹਾਂਜੀ-ਹਾਂਜੀ, ਇਹ ਤੇ ਹੈ ਜੀ।
ਹੈ ਨਾ ਜੀ,
ਦੇਖੋ ਜੀ, ਆਪਾਂ ਜੇ ਆਪਣਾ ਜੇ ਆਪਾਂ ਹੋਲੀ ਆਪਣੇ ਰਿਸ਼ਤੇਦਾਰਾਂ ਨਾਲ ਖੇਡ ਸਕਦੇ ਆ, ਆਪਾਂ ਆਪਣੇ ਭਗਵਾਨ ਨਾਲ ਵੀ ਤਾਂ ਖੇਡ ਹੀ ਸਕਦੇ ਆ ਨਾ।
ਹੋਰ ਜੀ ਹੋਰ ਸਾਰੇ ਤਿਉਹਾਰ ਦੇਖੋ ਇਹ ਰੱਬ ਦੇ ਬਣਾਏ ਹੀ ਹੈਗੇ ਹਨਾ। ਤਾਂ ਰੱਬ ਦੇ ਬਣਾਏ ਤਿਉਹਾਰ ਹੈਗੇ ਤੇ ਉਹਨਾਂ ਨਾਲ ਤਾਂ ਪਹਿਲੋਂ ਪਹਿਲਾਂ ਹੀ ਖੇਲਣੇ ਚਾਹੀਦੇ। ਜਿਵੇਂ ਦੀਵਾਲੀ ਐ, ਦੀਵਾਲੀ ਤੇ ਆਪਾਂ ਪੂਜਾ ਕਰਦੇ ਹਾਂ ਹਨਾ। ਰੱਬ ਦੀ ਆਪਾਂ ਰਾਤੀ ਪੂਜਾ ਕਰਦੇ ਹਾਂ, ਵੀ ਸਾਡੇ ਘਰ ਚ ਸੁੱਖ ਸ਼ਾਂਤੀ ਬਣਾਏ ਰੱਖ ਕਿ ਸਾਡੇ ਘਰ ਚ ਧਨ ਦੀ ਕਮੀ ਨਾ ਆਣ ਦਿਓ ਹਨਾ ਤਾਂ ਇਹ ਤਿਉਹਾਰ ਸਾਨੂੰ ਸਾਰੀ ਇਹ ਸਿਕਸ਼ਾ ਹੀ ਦਿੰਦੇ ਐ, ਕਿ ਪਹਿਲਾਂ ਆਪਾਂ ਰੱਬ ਨੂੰ ਪੂਜਣਾ।
ਹਾਂਜੀ ਹੂੰ,
ਤਾਂ ਤਿਉਹਾਰਾਂ ਦਾ ਦੇਖੋ ਜਿਹੜਾ ਆਨੰਦ ਐ, ਨਾ ਉਹ ਆਪਣਿਆਂ ਨਾਲ ਹੀ ਆਂਦਾ, ਦੇਖੋ ਮੰਨ ਲਓ ਜੇ। ਆਪਾਂ ਘਰ ਚ ਦੋ ਬੰਦੇ ਹੈਗੇ। ਦੋ ਬੰਦਿਆਂ ਨਾਲ ਕੀ ਆਪਾਂ ਤਿਉਹਾਰ ਮਨਾਣਾ ਹਨਾ, ਜੇ ਆਪਾਂ ਰਿਸ਼ਤੇਦਾਰ ਨੂੰ ਵੀ ਮਤਲਬ ਸੱਦ ਲਾਂਗੇ ਠੀਕ ਐ, ਆਸ ਪੜੋਸ ਹੋ ਗਏ ਉਹਨਾਂ ਨੂੰ ਵੀ ਬੁਲਾਵਾਂਗੇ। ਠੀਕ ਐ, ਰਲ ਮਿਲ ਕੇ ਆਪਾਂ ਤਿਉਹਾਰ ਮਨਾਵਾਂਗੇ ਤੇ ਤਿਉਹਾਰ ਦੀ ਖ਼ੁਸ਼ੀ ਵੱਧ ਜਾਂਦੀ ਐ।
ਹਾਂਜੀ ਇਹ ਤੇ ਹੈ ਜੀ।
ਤੇ ਆਪਸ ਚ ਕੀ ਹੁੰਦਾ, ਸਾਰਿਆਂ ਚ ਪਿਆਰ-ਪਿਆਰ ਤੇ ਬਣਦਾ ਹੀ ਬਣਦਾ। ਆਪਣਾ ਪਨ ਵੀ ਬਣਦਾ, ਹਨਾ ਤਾਂ ਰਲ ਮਿਲ ਕੇ। ਕਿ ਰਹਿਣ ਦੀ ਸਿੱਖ ਵੀ ਮਿਲਦੀ ਐ, ਆਪਾਂ ਕਰਾਂਗੇ, ਤੇ ਸਾਡੇ ਬੱਚਿਆਂ ਨੂੰ ਵੀ ਉਹੀ ਸਿੱਖ ਮਿਲਦੀ।
ਹਾਂਜੀ-ਹਾਂਜੀ, ਕ ਕੱਲਿਆਂ ਵਿੱਚ ਕੋਈ ਤਿਉਹਾਰ ਸਹੀ ਨਹੀਂ ਮਨਾਇਆ ਜਾਂਦਾ, ਵੀ ਜਦੋਂ ਜ਼ਿਆਦਾ ਬੰਦੇ ਹੋਣ ਨਾ, ਜਦੋਂ ਆਪਣੇ ਆਪਣੇ ਰਿਸ਼ਤੇਦਾਰ ਬੁਲਾ ਲਈਏ, ਉਹਨਾਂ ਨਾਲ ਹੋਰ ਮਜ਼ਾ ਆਂਦਾ ਵ ਦੋ ਜਣਿਆਂ ਕੀ ਕਰ ਲਾਂਗੇ, ਅਸੀਂ ਜਿੱਦ ਦੋ ਜਣੇ ਹੋਣਗੇ ਉਹ ਸਹੀ ਨੀ ਲੱਗਦਾ, ਫਿਰ ਆਪ ਨੂੰ ਹੀ ਓਡ ਜਿਹਾ ਲੱਗਦਾ।
ਹਾਂਜੀ, ਉਹ ਤਾਂ ਹੈ ਔਰ ਪਤਾ ਕੀ ਦੇਖੋ, ਵੈਸੇ ਤਾਂ ਆਪਾਂ ਕਿੰਨੇ ਕੁ ਆਪਣੀ ਜ਼ਿੰਦਗੀ ਚ ਵਿਅਸਤ ਰਹਿੰਦੇ ਹਾਂ ਹਨਾ, ਸਾਨੂੰ ਟਾਈਮ ਨੀ ਲੱਗਦਾ ਕੰਮ ਕਾਜ ਤੋਂ, ਪਰ ਤਿਉਹਾਰ ਐਸੀ ਚੀਜ਼ ਹੈਗੀ, ਮੈਂ ਤੁਹਾਨੂੰ ਦੱਸਾਂ ਕਿ, ਤਿਉਹਾਰ ਬੰਦਿਆਂ ਨੂੰ ਮਿਲਾ ਦਿੰਦੀ ਹੈ। ਤਿਉਹਾਰ, ਤਿਉਹਾਰ ਤੇ ਕੀ ਹੁੰਦਾ, ਜਿਹੜਾ ਬੰਦਾ ਦੂਰ ਵੀ ਬੈਠਾ ਨਾ ਉਹ ਆਪਣੇ ਘਰ ਆ ਜਾਂਦਾ, ਤਿਉਹਾਰ ਮਨਾਉਣ ਕਿ ਅੱਜ ਤਿਉਹਾਰ ਹੈ, ਅੱਜ ਮੈਂ ਘਰ ਜਾਣਾ,
ਹਾਂਜੀ-ਹਾਂਜੀ।
ਹੈਨਾ, ਤੇ ਤਿਉਹਾਰ ਦੂਰ ਰਹਿਣ ਵਾਲੇ ਲੋਕ ਲੋਕਾਂ ਨੂੰ ਵੀ, ਦੂਰ ਰਹਿਣ ਵਾਲੇ ਜਿਹੜੇ ਘਰ ਦੇ ਬੰਦੇ ਹੈ। ਬਾਹਰ, ਕਿਧਰੇ ਵੀ ਉਹ ਨੌਕਰੀਆਂ ਕਰ ਰਹੇ ਨੇ, ਤਿਉਹਾਰ ਉਹਨਾਂ ਨੂੰ ਵੀ ਕਰੀਬ ਲਿਆਂਦੀ ਏ।
ਹਾਂਜੀ ਇਹ ਤੇ ਹੈ ਜੀ, ਦੀਵਾਲੀ ਹੋ ਗਿਆ ਦੁਸਹਿਰੇ ਦੀਆਂ, ਇਹਨਾਂ ਸਰਕਾਰੀ ਛੁੱਟੀਆਂ ਕਾਰਨ ਲੋਕੀ, ਆਪਣੇ ਘਰ ਆ ਜਾਂਦੇ ਹੈ, ਆਪਣੇ ਪਰਿਵਾਰਾਂ ਨਾਲ ਅਹ, ਹੀ ਮਨਾ ਸਕਦੇ ਆ।
ਹਾਂਜੀ, ਤੇ ਤਿਉਹਾਰਾਂ ਤੇ ਤੁਸੀਂ ਇਹ ਵੀ ਦੇਖੋ, ਬਾਜ਼ਾਰਾਂ ਚ ਕਿੰਨੀ ਰੌਣਕ ਹੁੰਦੀ ਹੈ, ਦੁਕਾਨਾਂ ਤੇ ਦੇ ਖ, ਲੋ ਠੀਕ ਆ, ਤੇ ਜਿਹੜੇ ਕਾਰੀਗਰ ਹੋ ਗਏ, ਛੋਟੇ- ਛੋਟੇ ਵਪਾਰੀ ਹੋ ਗਏ ਉਹ ਉਹਨਾਂ ਨੂੰ, ਰੁਜ਼ਗਾਰ ਤੇ ਮਿਲਦਾ ਹੀ ਮਿਲਦਾ ਹੈ, ਨਾਲੇ ਸਾਨੂੰ ਖ਼ਰੀਦਣ ਨੂੰ ਕਿੰਨੀ ਸਾਰੀ ਚੀਜ਼ਾਂ ਚੀਜ਼ਾਂ, ਮਿਲਦੀਆਂ ਨਯੀ- ਨਯੀ ਮਿ ਮਿਠਾਈਆਂ ਹੋ ਗਈਆਂ ਨੇ ਕੱਪੜੇ ਹੋ ਗਏ, ਉਪਹਾਰ ਹੋ ਗਏ, ਸਜਾਵਟ ਦੀ ਵਸਤ ਤੂਏ, ਹੋ ਗਈ ਮਤਲਬ, ਇੰਨਾ ਕੁਛ ਮਿਲਦਾ ਨਾ ਬਾਜ਼ਾਰ ਚ, ਰੌਣਕ ਮੇਲਾ ਲੱਗਿਆ ਹੁੰਦਾ।
ਹਾਂਜੀ- ਹਾਂਜੀ, ਬਹੁਤ ਰੌਣਕ ਦੀਵਾਲੀ ਵਾਲੇ ਦਿਨ ਵੀ, ਬਹੁਤ ਰੌਣਕ ਹੁੰਦੀ ਹੈ, ਲੋਕਾਂ ਨੇ ਸਮਾਨ ਲਗਾਏ ਪਟਾਕੇ ਲਗਾਏ ਹੁੰਦੇ ਐ ਜੀ, ਰੰਗੋਲੀਆਂ ਲਗਾਈਆਂ ਹੁੰਦੀਆਂ ਜੀ। ਉਹ ਕਲਰ, ਠੀਕ ਹੈ? ਹੋਰ ਵੀ ਬੜਾ ਸਮਾਨ ਲਗਾਇਆ ਹੁੰਦਾ ਲੋਕਾਂ ਨੇ। ਜ਼ਿਆਦਾਤਰ ਤੇ, ਬਾਜ਼ਾਰਾਂ ਚ ਪਟਾਕੇ ਦੇਖਣ ਨੂੰ ਮਿਲਦੇ ਹੈ।
ਹਾਂਜੀ, ਨਾਲੇ ਮੈਂ ਤਾਂ ਇਹ ਵੀ ਕਹਿੰਨੀ ਆ ਜੀ, ਆਪਾਂ ਤਿਉਹਾਰ ਤੇ ਸਾਨੂੰ ਮਨਾਉਣੇ ਚਾਹੀਦੇ, ਪਰ ਨਾਲੋਂ ਨਾਲ ਨਾ ਸਾਨੂੰ। ਇਹ ਧਿਆਨ ਵੀ ਰੱਖਣਾ ਚਾਹੀਦਾ, ਵੀ ਆਪਾਂ ਤਿਉਹਾਰ ਤੇ ਨਾ ਕੁਛ ਗਲਤ ਕੰਮ ਨਾ ਕਰੀਏ, ਜਿਵੇਂ ਮਤਲਬ, ਮੰਨ ਲਓ ਦੀਵਾਲੀ ਦਾ ਹੀ ਤਿਉਹਾਰ ਹੈ ਤਾਂ ਚਲੋ ਦੀਵਾਲੀ ਮਨਾਈ ਠੀਕ ਆ, ਪਰ ਸਾਨੂੰ ਆਹ ਵੀ ਧਿਆਨ ਰੱਖਣਾ ਕਿ ਆਪਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਨੀ ਕਰਨਾ, ਪਟਾਕੇ ਵਜਾ- ਵਜਾ ਕੇ, ਆਪਾਂ ਆਪਣੇ ਪਰਿਆਵਰਨ ਨੂੰ ਖਰਾਬ ਨੀ
ਹਾਂਜੀ -ਹਾਂਜੀ, ਹਾਂਜੀ ਇਹ ਤੇ ਹੈ ਜੀ, ਆ ਆਪਾਂ, ਪਟਾਕਿਆਂ ਵਲ ਧਿਆਨ ਦੇ ਦਿੰਦੇ ਹਾਂ, ਪਰਿਆਵਰਨ ਛੱਡਿਆ ਜਾਂਦਾ। ਉਹ ਫਿਰ, ਪ੍ਰਦੂਸ਼ਣ ਬਣ ਜਾਂਦਾ। ਉਹਦਾ, ਨੁਕਸਾਨ ਵੀ ਸਾਰਾ ਸਾਨੂੰ ਹੀ ਹੈਗਾ, ਹਾਂਜੀ
ਮੈਨੂੰ ਤਾਂ ਮਤਲਬ, ਅੱਜ ਮੈਂ ਉਹੀ ਕਹਿ ਰਹੀ ਸੀ ਗੀ, ਮੈਨੂੰ ਬੜਾ ਉਹ ਹੋ ਰਿਹਾ ਸੀ ਕਿ ਤਿਉਹਾਰ ਆਣੇ ਵਾਲਾ ਹੈ, ਤਾਂ ਮੈਂ, ਮੈਂ ਤੁਹਾਨੂੰ ਕੀ ਦੱਸਾਂ ਮੇਰੀ ਖੁਸ਼ੀ ਮੈਨੂੰ ਦੱਸ ਦੀ ਮਤਲਬ ਤੁਹਾਨੂੰ, ਦੱਸ ਨੀ ਸਕਦੀ, ਮੈਂ ਇੰਨੀ ਖੁਸ਼ ਹੈਗੀ ਹਾਂ, ਕਿ ਸਾਡਾ ਹੁਣ ਰਕਸ਼ਾ ਬੰਧਨ ਦਾ ਤਿਉਹਾਰ ਆਉਣ ਵਾਲਾ ਤੇ ਮੈਂ ਕਿਹਾ, ਚਲੋ ਤੁਹਾਡੇ ਨਾਲ ਗੱਲਬਾਤ ਕਰ ਲਾਂ, ਥੋੜਾ ਇਹ ਹੁੰਦਾ ਵੀ ਖੁਸ਼ੀਆਂ ਮੰਨ ਜਾਂਦੀ ਹੈ।
ਹਾਂਜੀ- ਹਾਂਜੀ, ਹਾਂਜੀ -ਹਾਂਜੀ, ਇਹ ਤੇ ਹੈ ਜੀ।
ਤਾਂ ਚਲੋ, ਤਿਉਹਾਰਾਂ ਨਾਲ ਤੇ ਰੌਣਕ ਮੇਲਾ ਹੈ ਹੀ, ਚਲੋ ਜਦੋਂ ਵੀ ਐ ਆਏਗਾ, ਹੁਣ ਤਿਉਹਾਰ ਆਉਣਾ, ਤੁਸੀਂ ਸਾਡੇ ਘਰ ਜ਼ਰੂਰ ਆਉਣਾ, ਆਪਾਂ ਰਲ- ਮਿਲ ਕੇ ਮਨਾਵਾਂਗੇ।
ਜ਼ਰੂਰ ਆਵਾਂਗੇ, ਜਰੂਰ। ਤੁਸੀਂ ਵੀ ਆਈਓ, ਹਾਂਜੀ, ਹਾਂਜੀ ਠੀਕ ਹੈ ਜੀ, ਸਤਿ ਸ੍ਰੀ ਅਕਾਲ।